ਹਾਂ
ਉਹ
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰ ਆਲ ਹੋਰ ਠੀਕ ਹੋ ਭਾਜੀ?
ਹਾਂਜੀ ਹਾਂਜੀ, ਵਧੀਆ ਭਾਜੀ ਵਧੀਆ, ਤੁਸੀਂ ਸੁਣਾਓ ਭਾਜੀ?
ਬਸ ਚੜਦੀ ਕਲਾ ਜੀ ਚੜ
ਚੜ੍ਹਦੀ ਕਲਾ ਜੀ, ਮੈਂ ਕਿਹਾ ਅੱਜ ਭਾਜੀ ਉਹਨਾਂ ਨਾ ਗੱਲ ਗੂਲ ਕਰ ਲਈਏ, ਹਾਂਜੀ ਹਾਂਜੀ। ਮੈਂ ਸੁਣਿਆ ਸੀ, ਤੁਹਾਡਾ ਆਪਣਾ ਭਾਂਡਿਆਂ ਦਾ ਕੰਮ ਹੈਗਾ ਜੀ?
ਹਾਂਜੀ ਹਾਂਜੀ ਹਾਂਜੀ।
ਤੇ ਕਿਹੜੇ ਕਿਹੜੇ ਭਾਂਡੇ ਹੈਗੇ ਆ ਆਪਣੇ ਕੋਲ?
ਆਪਣੇ ਕੋਲ ਭਾਂਡੇ ਜੀ, ਚੋਰਸ ਭੋਜਨਥਾਲ ਐ।
ਹਾਂਜੀ।
ਫਾਈਵ ਇੰਨੀ ਵਨ ਤੇ ਥਰੀ ਇੰਨੀ ਵਨ।
ਅੱਛਾ, ਫਾਈਵ ਇਨ ਵਨ ਤੇ ਥ੍ਰੀ ਇਨ ਵਨ।
ਹਾਂਜੀ, ਉਸ ਤੋਂ ਇਲਾਵਾ ਸਾਡੇ ਕੋਲ ਉਹ ਵੀ ਹੈਗੇ ਨੇ ਉਹ ਬਾਲਟੀਆਂ ਬ ਬਾਲਟੀਆਂ ਬਣਦੀਆਂ।
ਹਾਂਜੀ।
ਪ੍ਰਰਾਤਾਂ ਬਣਦੀਆਂ।
ਹਾਂਜੀ।
ਤੇ ਉਹ ਬਣਦੀਆਂ ਪੋਆਲੀਆਂ।
ਅੱਛਾ ਕੁਆਲੀਆਂ ਬਣਦੀਆਂ ਜੇ।
ਹਾਂ ਤੇ ਵੱਡੇ ਪਤੀਲੇ ਬਨਦੇ ਨੇ।
ਵੱਡੇ ਪਤੀਲੇ ਤੇ ਅੱਛਾ ਤੇ ਭਾਜੀ, ਮੈਨੂੰ ਇਹ ਦੱਸੋ ਜਿੱਦਾਂ ਲੰਗਰ ਲੱਗਦੇ ਆ ਉਹਨਾਂ ' ਕਿਹੜੀਆਂ ਥਾਲੀਆਂ ਜ਼ਿਆਦਾ ਬੈਨੀਫਿਟ ਰਹੇਗੀਆਂ?
ਉਹ ਅਲੱਗ ਆਗੇ, ਭੋਜਨਥਾਲ।
ਭੋਜਨਥਾਲ ਥ੍ਰਰੀ ਇਨ ਵਨ ਫਾਈਵ ਇਨ ਵਨ ਵਾਲੇ?
ਫਾਈਵ ਇਨ ਵਨ, ਫਾਈਵਨ ਵਨ
ਫਾਈਵ ਇਨ ਵਨ। ਹਾਂਜੀ ਕਿਉਂਕਿ ਕ ਵੇਲੇ ਸਬਜ਼ੀ ਜ਼ਿਆਦਾ ਹੁੰਦੀ ਹੈ ਜੀ ਤੇ ਭੁਖ ਨਾ ਹੋਵੇ।
ਨਾ। ਤਿੰਨ ਕੋਲੀਆਂ ਹੁੰਦੀਆਂ ਤੇ ਇੱਕ ਛੋਟੀ ਟਰੇ ਹੁੰਦੀ ਹੈ ਨਾਲ ਉਹ ਵੀ ਹੁੰਦੀ ਆ ਚਾਰ ਹੁੰਦੇ।
ਅੱਛਾ ਜੀ।
ਉਹ ਫਿਰ ਹਾਂ ਲੰਗਰ ਚ ਕੰਮ ਆਉਂਦੀ ਉਥੇ
ਅੱਛਾ ਤੇ ਭਾਜੀ ਤੁਹਾਡਾ ਆਪਣਾ ਕੰਮ ਹੈ ਤੇ
ਨਾ ਮੈਂ ਮੈਂ ਉਹਨਾਂ ਕੋਲ ਲੇਬਰ ਹੀ ਕਰਨਾ ਕੰਮ।
ਅੱਛਾ ਲੇਬਰ ਚ ਕੰਮ ਕਰ ਤੇ ਕੀ ਤੁਹਾਨੂੰ ਪਤਾ ਕੋਈ ਵੀ ਕਿਸ ਪੀਸ ਦੇ ਹਿਸਾਬ ਨਾਲ ਉਹ ਥਾਲ ਪੈਂਦਾ ਹੈਗਾਨੂੰ
ਹਾਂਜੀ ਉਹ ਤੇ ਕਿੱਲੋ ਸੌ ਰੁਪੈਂ ਦਾ ਜ
ਅੱਛਾ ਪੀਸ ਦੇ ਹਿਸਾਬ ਨਾਲ ਨੀ ਹੈਗਾ ਜੇ?
ਇਹ ਹਿਸਾਬ ਨੀ ਹੈਗਾ ਕਿਲੋ ਇਹ।
ਅੱਛਾ ਜੀ, ਕਿੱਲੋ ਦੇ ਹਿਸਾਬ ਨਾਲ ਕੀ ਦੋ ਸੌ ਸੱਠ ਰੁਪਏ ਕਿੱਲੋ ਜੀ।
ਕਿਲੌ ਦੇ ਦੋ ਦੋ ਪੀਸ ਹੁੰਦੇ ਨੇ।
ਅੱਛਾ ਕਿੱਲੋ ਦੇ ਦੋ ਮਤਲਬ ਅੱਧਾ ਕਿੱਲੋ ਦਾ ਇੱਕ ਹੋ ਗਿਆ।
ਹਾਂਜੀ ਹਾਂਜੀ ਹਾਂਜੀ।
ਵਧੀਆ ਫਿਰ ਤੇ ਮੈਂ ਅਸੀਂ ਨਾ ਲੰਗਰ ਲਗਾਈ ਦਾ ਸੀ ਸੰਗਰਾਂਦ ਸੰਗਰਾਂਦ ਤੇ
ਅੱਛਾ ਜੀ।
ਤੇ ਅਸੀਂ ਸੋਚਿਆ ਚਲੋ ਭਾਜੀ ਹੋਣਾ ਮੈਨੂੰ ਕਿਸ-' ਕਿਸ ਨੇ ਦੱਸਿਆ ਸੀ ਵੀ ਭਾਈ ਹੁਣੀ ਉਹਨਾਂ ਦਾ ਆਪਣਾ ਮਤਲਬ ਕੰਮ ਹੈਗਾ ਵਾ। ਮੈਂ ਕਹਿੰਦੇ ਵੀ ਦਵਾ ਦੇਣਗੇ ਤੁਹਾਨੂੰ ਸਹੀ ਰੇਟ ਚ ਦਵਾ ਦੇਣਗੇ ਥਾਲ। ਤੇ ਭਾਜੀ ਇਹ ਕੋ ਵੀ ਦੇ ਆਪਣੇ ਕੋ ਵੀ ਹੈਗੀ ਦੇਗ ਬਣਦੀ ਜਿ ਦਾਲ ਬਣਦੀ ਦੇਗ। ਠੀਕ ਆ।
ਦਾਲ ਅ ਜੇ ਵੱਡੀ ਕੜਾਹੀ ਜਿਹੀ ਹੁੰਦੀ ਹੈ।
ਨਹੀਂ ਭਾਈ ਆਪਾਂ ਦੇਗ ਦੀ ਗੱਲ ਕਰ ਰਹੇ ਹਾਂ ਤੇ ਕੜਾਹੀ ਵੱਖਰੀ ਟਾਈਪ ਚ ਆ ਜਾਂਦੀ ਜੀ ਤੇ ਦੇਗ ਵੱਖਰੀ ਚ ਆ ਜਾਂਦੀ ਤੁ
ਹਾਂ ਉਹ ਸਾਡੇ ਕੋਲ ਨੀ ਹੈਗੀ ਹੈ।
ਅੱਛਾ ਉਹ ਨਹੀਂ ਹੈਗੀ।
ਉਹ ਨੀ ਹੈਗੀ।
ਤੇ ਭਾਈ ਥੋੜਾ ਮੈਨੂੰ ਇਹਰਾ ਬੈਨੀਫਿਟ ਸਮਝਾਓਗੇ ਵੀ। ਜ਼ਿਆਦਾ ਬੈਨੀਫਿਟ ਕਿ ਚ ਹੈਗਾ ਆਪਾਂ ਨੂੰ
ਜ਼ਿਆਦਾ ਬ ਜ਼ਿਆਦਾ ਬੈਨੀਫਿਟ ਤੇ ਹੋਰ ਜੇ ਭ ਉਹ ਤੇ
ਤਾਂਬੇ ਦੀਆਂ ਜ
ਨਾ ਲੋਹੇ ਦੇ
ਲੋਹੇ ਦੇ ਜ
ਲੋਹੇ ਦੇ ਪਾਂਡੇ ਉ ਪਾਉਂਦੇ ਨਾ ਦੇਗਾ।
ਨਹੀਂ ਜਿੱਦਾਂ ਹੁਣ ਆਪਾਂ ਖਾਣਾ ਵਾ ਸਾਨੂੰ ਕਿਹੜੇ ਭਾਂਡੇ ਜ਼ਿਆਦਾ ਫਾਇਦਾ ਵਾ ਵੀ ਆਪਾਂ ਉਸ ਵਿੱਚ ਬਣਾ ਕੇ ਖਾਈਏ ਤੁਹਾਡੇ ਸਰੀਰ ਲਈ ਵੀ ਵਧੀਆ ਹੋਵੇ।
ਸਾਨੂੰ ਤਾਂ ਲੋਹੇ ਦੇ ਭਾਂਡੇ ਹੀ ਖਾਣਾ ਚਾਹੀਦਾ।
ਅੱਛਾ ਲੋਹੇ।
ਕਿਉਂਕਿ ਉਹਦੇ 'ਚ ਉਹ ਅਸੀਂ ਖਾਂਦੇ ਨਾਲ ਸਾਨੂੰ ਆਰਅਨ ਦੀ ਮਾਤਾ ਵੀ ਮਿਲਦੀ ਰਹਿੰਦੀ ਹੈ ਜਿਹੜੇ ਸਾਡੇ ਸਰੀਰ ਦੀ ਖੂਨ ਦੀ ਕਮੀ ਪੂਰੀ ਕਰਦੀ ਹੈ।
ਹਾਂਜੀ ਇਹ ਤੇ ਬਿਲਕੁਲ ਗੱਲ ਸਹੀ
ਹਾਂਜੀ ਜ਼ਿਆਦਾਤਰ ਤਾਂ ਅਕਸਰ ਲੋਕ ਤੇ ਲੋਹੇ ਦੇ ਭਾਂਡੇ ਯੂਜ ਕਰਦੇ ਨੇ।
ਅੱਛਾ ਏ ਪਤਾ ਵੀਰ, ਮੈਂ ਕਈ ਥਾਵਾਂ ਤੇ ਵੇਖਿਆ ਵੇ ਲੋਹੇ ਦੀਆਂ ਚੀਜ਼ਾਂ ਜ਼ਿਆਦਾ ਵਰਤਦੇ, ਭਈ ਆਇਰਨ
ਹਾਂਜੀ- ਹਾਂਜੀ, ਹਾਂਜੀ ਕਿਂੳਕਿ ਏ ਚੱਲਦੀ ਏ ਨਾ ਅੱਜ ਕੱਲ ਸਟੀਲ ਚੱਲਦੀ ਏ, ੲਲਮੋਨਿ ਚਲਦੀ ਏ। ਏ ਤੇ ਬਿਮਾਰੀ ਤਾਂ ਘਰ ਹੈ ਜੀ
ਹਾਂਜੀ ਹਾਂਜੀ ਇਹ ਤੇ ਬਹੁਤ ਖ਼ਰਾਬ ਕਰਦੀ, ਸਰੀਰ ਦੇ ਅੰਦਰ ਸਾਰਾ ਖਰਾਬ ਕਰ ਦਿੰਦੀ
ਹਾਂਜੀ ਹਾਂਜੀ।
ਬਿਮਾਰੀ ਇਰ ਨਾਲ ਦੀ ਸਭ ਤੋਂ ਪਹਿਲਾਂ ਇਰ ਨਾਲ ਲੱਗਦੀ ਏ।
ਹਾਂ ਕਿਉਂਕਿ ਇਹਦੇ ਨਾਲ ਫੇਰ ਬਿਮਾਰੀ ਬੜੀ ਵੱਧ ਰਹੀ ਨਾ ਅੱਜ ਕੱਲ
ਹਾਂਜੀ ਹਾਂਜੀ। ਬਹੁਤ ਜ਼ਿਆਦਾ ਕਦੀ ਵੀ ਇਹਨਾਂ ਵਿੱਚ ਤ ਚੀਜ਼ ਖਾਵੇ ਨਾ ਨਾ ਬੰਦਾ ਸਟੀਲ ਦੇ ਵਿੱਚ ਬਹੁਤ ਘੱਟ ਖਾਵੇ ਜੇ ਖਾਣੀ ਵੀ ਹੈ ਤੇ ਚਲੋ ਘੱਟ ਹੀ ਖਾਵੇ। ਹੋਰ ਵੀ ਭਾਜੀ ਆਪਣੇ ਕੋਲ ਕੋਈ ਆਈਟਮ ਹੋਵੇ ਵਧੀਆ ਤਰ੍ਹਾਂ ਦੀ।
ਸਾਡੇ ਕੋਲ ਆਈਟਮ ਵਧੀਆ ਜੀ ਤੇ ਆ ਜ ਆ ਬਣਦੀ ਜਲੇਬੀ ਤਸਲਾ
ਅੱਛਾ ਜਲੇਬੀ ਦਸ ਲਾ ਗਏ।
ਜ ਜਲੇਬੀ ਚਲਦੇ ਨਾ ਉਹ ਤਸਲਾ ਪਾਉਂਦਾ ਸਾਡੇ ਆ।
ਅੱਛਾ, ਔ ਉਹਦਾ ਰੇਟ ਕੀ ਹੈਗਾ ਜੇ।
ਔਂਦਾ ਚਾਰ ਸੌ ਰੁਪਏ ਕੁਲ ਹੈ ਜੀ।
ਚਾਰ ਸੌ ਰੁਪਏ ਕਿਲੋ ਤੇ ਇੱਕ ਤਸਲਾ ਕਿੰਨੇ, ਜਿੰਨਾ ਮਰਜੀ ਵੇਟ ਨਾ ਬਣਾ ਸਕਦੇ
ਨਾ ਜੀ ਨਾ, ਇਹ ਨਾ ਸਰਕਲ ਦਾ ਹਿਸਾਬ ਹੁੰਦਾ, ਸਰਕਲ ਸਰਕਲ ਦੇ ਵੇਟ ਦੇ ਹਿਸਾਬ ਨਾਲ ਬਨਦਾ ਏ ਉਹ। ਹਾਂਜੀ। ਸਰਕਲ ਦਾ ਵੇਟ ਵੀ ਤਿੰਨ, ਚਾਰ ਕਿਲੋ ਏ। ਕੋਈ ਤਿੰਨ ਕਿੱਲੋ, ਕੋਈ ਸਾਢੇ ਤਿੰਨ ਕਿੱਲੋ, ਕੋਈ ਚਾਰ ਕਿੱਲੋ
ਅੱਛਾ ਜੀ।
ਹਾਂਜੀ ਹਾਂਜੀ।
ਠੀਕ, ਹਾਂ ਬਸ ਇਹੋ ਹੀ ਚੀਜ਼ ਆ, ਵੀ ਚੀਜ਼ ਜਿਹੜੀ ਵਧੀਆ ਹੋਊਗੀ, ਉਹਦਾ ਰੇਟ ਵੀ ਵਧੀਆ ਹੋਊਗਾ ਥੋੜਾ ਜਿਹਾ
ਹਾਂਜੀ ਤੇ ਚੀਜ਼ ਵੀ ਹੈਵੀ ਹੋਏਗੀ।
ਹਾਂਜੀ ਚੀਜ਼ ਵੀ ਹੈਗੀ ਹੋਏਗੀ, ਕਦੀ ਲਾਈਫ ਟਾਈਮ ਝਏਗੀ। ਖ਼ਰਾਬ ਨੀ ਹੋਏਗੀ ਛੇਤੀ, ਹਾਂਜੀ ਹਾਂਜੀ। ਖ਼ਰਾਬ ਨੀ ਹੋਏਗੀ ਛੇਤੀ।
ਹਾਂਜੀ ਹਾਂਜੀ।
ਹੋਰ ਕੋਈ ਪਾੱਜੀ ਅਪਣੇ ਕੋਲ ਕੋਈ ਹੋਵੇ ਚੀਜ਼ ਜਿਰ ਨਾਲ ਸਾਨੂੰ ਪਤਾ ਲੱਗੇ ਵੀ, ਅਸੀਂ ਇਹ ਚੀਜ਼ ਸਾਡੇ ਲਈ ਵਧੀਆ ਹੈਗੀ ਏ। ਤੇ ਅਸੀ ਉਹਨੂੰ ਖਰੀਦ ਸਕੀਏ।
ਕੋਈ ਵੀ ਤੁਵਾਡੇ ਦਿਮਾਗ ਚਾਹਵੇ ਸਾਡੇ ਪ੍ਰਤੀ ਵੀ ਕੋਈ ਵੀ ਚੀਜ਼ ਵਧੀਆ ਹੈਗੀ ਆ ਸਾਡੇ ਲਈ ਲਵਾ ਤਾ ਦੱਸਿਆ ਹੀ ਏ।
ਤੁਹਾਡੇ ਲਈ ਵਧੀਆ ਤੇ ਲੋੋਹੇ ਦੇ ਭਾਂਡੇ, ਠੀਕ ਰਹਿਣਗੇ। ਕੁਝ ਔ ਤੁਹਾਡੇ, ਤੁਹਾਡੇ ਲਈ ਠੀਕ ਰਹਣ ਫਾਇਦੇਮੰਦ ਰਹਿਣਗੇ ਤੁਹਾਨੂੰ ਤਾਕਤ ਵਾਸਤੇ ਵੀ, ਬਿਮਾਰੀ ਤੋਂ ਦੂਰ ਰੱਖਣਗੇ ਉਹ
ਅੱਛਾ, ਤੇ ਭਾੱ ਜੀ ਇੱਕ ਅਪਣੇ ਕੋਲ ਕੋਲੀਆਂ ਵੀ ਹੈਗੀਆਂ ਜੇ
ਨਾ ਕੋਲੇ ਨੀ ਬੰਣ, ਪਹਿਲੇ ਬਣਦੀ ਸੀ ਫਿਰ ਇਹ ਬੰਦ ਕਰਤੀਆਂ।
ਅੱਛਾ, ਤੇ ਚਮਚੇ ਵਗੈਰਾ ਜਿਹੜੇ ਹੁੰ
ਚਮਚੇ, ਚਮਚੇ ਨੀ ਬਣਂਦੇ ਨਾ ਗਲਾਸ ਬਣਦੇ ਨੇ। ਜੇ ਤੁਸੀਂ ਲੈਣੇ ਹੋਣ ਜੇ ਤੁਸੀਂ ਭਾਜੀ ਲੈਣੇ ਹੋਣ ਤੇ ਤੁਹਾਨੂੰ ਅਸੀਂ ਦਵਾ ਸਕਦੇ ਹਾਂ
ਅੱਛਾ ਦਵਾ ਸਕਦੇ ਤੁਸੀਂ
ਕਿਉਂਕਿ ਮੇਰੇ ਨਾਲ ਫੈਕਟਰੀਆਂ ਨਾਲ ਕੰਟੈਕਟ ਵੀ ਹੈਗੇ ਨੇ ਆਪਣੀ ਨੌਲੇਜ ਵੀ ਹੈਗੀ ਹੈ ਕਿਤੇ ਬਣਦਾ ਕਿਤੇ ਨੀ ਬਣਦਾ ਹੋਰ ਤਾਂ ਸਾਡਾ ਮਾਲ ਤੇ ਬਾਹਰ ਵੀ ਜਾਂਦਾ ਆਊਟ ਉਫ ਸਟੇਸ਼ਨ ਜਾਂਦਾ ਨਾ
ਅੱਛਾ ਸਾਡਾ ਵੀ ਭਾਜੀ ਇੱਥੇ ਸਾਡੀ ਵੀ ਆਪਣੀ ਸ਼ੋਪ ਹੀ ਹੈਗੀ ਆ ਕੱਪੜਿਆਂ ਦੀ ਸ਼ੋਕ ਹੈਗੀ ਇੱਕ ਆਪਾਂ ਵੀ ਮਾਲ ਬਾਹਰੋਂ ਹੀ ਮੰਗਾਈ ਦਾ ਜ਼ਿਆਦਾਤਰ ਮਤਲਬ ਇੱਕ ਸਾਹਬ ਦਾ ਆਊਟਰ ਸ਼ੋਰੂਮ ਜਿਆ ਖੁਲਿਆ ਹੈ ਸਾਬ ਦਾ
ਅੱਛਾ ਹਮ
ਅਸੀਂ ਵੀ ਕੱਪੜੇ ਦੁਕਾਨ ਖੋਲੀ ਆ ਵੀ ਬਾਹਰੋਂ ਕੱਪੜੇ ਮੰਗਏ ਦੇ ਆ
ਫਰ ਤੁਹਾਡਾ ਕੰਮ ਚੱਲਦਾ ਪਿਆ
ਹਾਂਜੀ ਹਾਂਜੀ ਠੀਕ ਚੱਲਦਾ ਪਿਆ
ਹਾਂ ਚੱਲਦਾਂਗੇ।
ਹਾਂਜੀ। ਬਸ ਬਸ ਏਹੀ ਕਹਿਣਾ ਸੀ। ਮੈਂ ਕਿਹਾ ਚਲੋ ਪੁੱਛਦਾ ਵਾਂ ਭਾਈ ਜੀ ਨੂੰ ਫੋਨ ਲਾ ਕੇ, ਮੈਨੂੰ ਭਾਂਡੇ ਚਾਹੀਦੇ ਸੀ
ਹਾਂਜੀ ਹਾਂਜੀ, ਤੁਸੀ ਤੁਸੀ ਜਿਸ ਟਾਈਮ ਮਰਜ਼ੀ ਆਓ, ਤੁਹਾਨੂੰ ਭਾਂਡੇ ਦਵਾ ਦਾਂਗੇ।
ਹਾਂਜੀ। ਹਾਂਜੀ ਕੋਈ ਨੀ ਮੈਂ ਟਾਈਮ ਕੱਢ ਕੇ ਆਊਂਗਾ, ਮੈਂ ਸਿਰਫ ਹਜੇ ਏਦੇ ਰੇਟ ਪੁੱਛ ਰਿਹਾ ਸੀ, ਮੈਂ ਕਿਹਾ ਚਲੋ ਰੇਟ ਪੁੱਛ ਲਿਔ ਭਾੱ ਜੀ ਉਹਨਾਂ ਨੂੰ, ਸਾਡੇ ਲਈ ਵੀ ਕੋਈ ਡਿਸਕਾਊਂਟ ਹੋਵੇ ਤੇ ਸਾਨੂੰ ਦੱਸਿਓ, ਕੋਈ
ਤੁਹਾਨੂੰ ਡਿਸਕਾਊਂਟ ਦੇ ਦਾਂਗੇ ਯਾਰ ਬੋਲੋ ਜੇ ਤੁਸੀਂ ਜੇ ਤੁਸੀਂ ਗੁਰਦੁਆਰੇ ਨਾਮ ਤੇ ਲਓਗੇ ਨਾ ਭਾਂਡੇ
ਹਾਂਜੀ ਹਾਂਜੀ
ਫੇਰ ਤੁਹਾਨੂੰ ਡਿਸਕਾਊਂਟ ਮਿਲ ਜਾਏਗਾ
ਅੱਛਾ ਜੀ ਅੱਛਾ ਤੇ ਜੇ ਆਪਣੇ ਵਾਸਤੇ ਲੈਣੇ ਹੋਣ
ਜ ਮੰਨ ਲਓ ਘਰ ਲਈ ਡੇਲੀ ਯੂਜ ਕਰਨ ਵਾਸਤੇ ਲਣੇ ਨੇ ਉਹ ਫਿਰ ਰੇਟ ਵਿੱਚ ਥੋੜਾ ਉੱਨੀ ਵੀ ਕਿੱਦਾਂ ਫਰਕ ਕਰਦੇਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਜਿੱਥੇ ਦਾ ਕੋਲ ਸੀ
ਨਾਮ ਗੁਰਦੁਆਰੇ ਦੇ ਨਾਮ ਤੇ ਜ਼ਿਆਦਾ ਹੋਏਗੀ
ਹਾਂਜੀ ਹਾਂਜੀ ਕਿਉਕਿ ਧਾਰਮਿਕ ਸਥਾਨ ਹੋਵੇ ਨਾ ਇੱਕੋ
ਹਾਂਜੀ ਹਾਂਜੀ ਹਾਂਜੀ ਇਹ ਵੀ ਹੈ ਗੁਰਦੁਆਰੇ ਚਲੋ ਬਾਬਾ ਜੀ ਘਰ ਜਾਣੇ ਆ ਬਾਬਾ ਜੀ ਦਾ ਸਾਰਾ ਕੁਛ ਦਿੱਤਾ ਹੈ ਹੋਰ ਭਾਜੀ ਕੋਈ ਆਈਟਮ ਆਪਣੇ ਕੋਲ ਹੋਵੇ ਕੋਈ ਵਧੀਆ ਤਾਂਬੇ ਪਿੱਤਲ ਦੀ ਕੋਈ ਵੀ
ਦੇਖੋ ਜੀ ਤਾਂਬੇ ਪਿੱਤਲ ਦੀ ਫੈਕਟਰੀਆਂ ਹੋਰ ਥਾਂ ਏ।
ਅੱਛਾ ਜੀ ਤੁਹਾਡੇ ਕੋਲ ਕੱਲਾ ਸਟੀਲ ਦਾ ਹੈਗਾ। ਅੱਛਾ ਓਨ ਲਿਸਟ
ਹਾਂਜੀ।
ਇਹ ਸਟੀਲ ਤੁਸੀਂ ਪਿੱਛੋਂ ਕੀ ਭਾਅ ਲਿਆਉਂਦੇ ਜੇ ਜਿਦੋ ਅੱਗੇ ਵੇਚਣੀ ਆਪਾਂ
ਦੇਖੋ ਜੀੜੇ ਸਾਡੇ ਮਾਲਕ ਹੈਗੇ ਨਾ
ਹਾਂਜੀ
ਉਹ ਖਰੀਦਣੇ ਨੇ ਫਲੈਟ
ਅੱਛਾ ਫਲੈਟ
ਹਾਂਜੀ ਫਲੈਟ ਖਰੀਦ ਕੇ ਗਰਮ ਮਸ਼ੀਨਾਂ ਤੇ ਦੇ ਦਿੰਦੇ ਨੇ ਉੱਥੇ ਫਿਰ ਉੱਥੇ ਫਿਰ ਉਹਦੀ ਮਾਲ ਦੀ ਬੁਲਾਈ ਹੋ ਕੇ ਫਿਰ ਸਾਡੇ ਕੋਲ ਆਉਂਦਾ
ਮਤਲਬ ਇਹ ਪਲੇਨ ਸ਼ੀਟ ਹੁੰਦੀ ਹੈ ਇੱਕ ਉਹਦੇ ਵਿੱਚ ਅੱਛਾ ਜੀ
ਲੰਬੀ ਲੈਂਨਥ ਵੀਹ ਫੁੱਟ ਹੁੰਦੀ ਹੈ
ਅੱਛਾ ਵੀਹ ਫੋਟੀ-
ਹਾਂਜੀ ਉਇਓ ਟੁਕੜੇ-ਟੁਕੜੇ ਹੋ ਗਏ ਸਕਰੈਚ ਉਹਦੇ ਬਣਦੇ ਨਾ
ਅੱਛਾ ਫੇਰ ਉਹਨੂੰ ਗਰਮ ਕਰਕੇ ਉਹਦੀ ਸ਼ੇਪ ਦਿੱਤੀ ਜਾਂਦੀ ਥਾਲ
ਨਾ-ਨਾ-ਨਾ। ਫੇਿਰ ਉਸ ਤੋਂ ਬਾਅਦ ਠੰਡੀ ਮਸ਼ੀਨ ਤੇ ਆਏਗਾ। ਠੰਡੀ ਮਸ਼ੀਨ ਤੇ ਜਾ ਕੇ ਤਿਆਰ ਹੋਏਗਾ। ਤਿਆਰ ਹੋਏਗਾ ਫਿਰ ਭਾਂਡਾ ਇਹ ਬਣੇਗਾ।
ਅੱਛਾ ਜੀ ਏਦਾਂ ਹੁੰਦਾ।
ਇਹ ਤੇ ਬੜਾ ਵੱਡਾ ਪ੍ਰੋਸੀਜਰ ਏ।
ਅੱਛਾ।
ਹਾਂ ਪਾਂਡਾ ਕੋਈ ਇੱਕ ਜਮ ਜਲਦੀ ਨੀ ਬਣਦਾ।
ਅੱਛਾ ਜੀ ਉਹਨੂੰ ਬੜੀ ਤਕਨੀਕ ਨਾਲ ਟੈਕਨਿਕ ਨਾਲ ਬਣਾਇਆ ਜਾਂਦਾ ਵਾ। ਦਿਮਾਗ ਲਗਾ ਕੇ ਬੜਾ ਬਣਾਇਆ ਜਾਂਦਾ। ਵੀ ਕੱਲ ਨੂੰ ਕੋਈ ਖਰਾਬੀ ਨਾ ਕਰੇ ਕੋਈ ਟੁੱਟੇ ਨਾ ਹੈਨਾ।
ਹਾਂਜੀ-ਹਾਂਜੀ। ਪਹਿਲੇ ਅ ਗਰਮ ਤੇ ਜਾਂਦਾ। ਉੱਥੇ ਟੁਕੜੇ ਹੋ ਕੇ ਸਹਿਜ ਬਣਦਾ, ਸਹਿਜ ਬਣ ਕੇ ਠੰਡੀ ਤੇ ਆਂਦਾ। ਠੰਡੀ ਦੇ ਵੇਲ ਗਿਆ ਤਿਆਰ ਹੁੰਦਾ ਤਿਆਰ ਹੋ ਕੇ ਫਿਰ ਸਰਕਲ ਕੱਟਦੇ ਨੇ ਸਰਕਲ ਕੱਟ ਕੇ ਫਿਰ ਪਾਂਡਾ ਬਣਦਾ। ਫਿਰ ਪ੍ਰੈਸਿੰਗ ਦੇ ਜਾਂਦਾ। ਤਾਂ ਪ੍ਰੈਸਿੰਗ ਤੇ ਜਾ ਕੇ ਫਿਰ ਪੋਲੀਥੀਨ ਜਾਂਦਾ ਪੋਲੋ ਸੀ ਜਾ ਕੇ ਫਿਰ ਅੰਦਰ ਆਂਦਾ ਮਾਲ ਓ।
ਇਹ ਤੇ ਬੜਾ ਲੰਬਾ ਪ੍ਰੋਸੈਸ ਪਾਜੀ।
ਬਹੁਤ ਜ਼ਿਆਦਾ ਲੰਬਾ ਜੀ।
ਪਾਡੇ ਨੂੰ ਬਣਾਨ ਤੇ ਲੱਗ ਜਾਂਦੇ ਹੋਣ ਗੇ- ਇੱਕ ਮਤਲਬ ਦੋ ਤੋਂ ਚਾਰ ਘੰਟੇ- ਹਨਾ ਕਿਉਂਕਿ ਹੌਲੀ-ਹੌਲੀ ਸਾਰਾ ਪ੍ਰੋਸੈਸ ਚੱਲਣਾ ਉਹ ਫੇਰ
ਹਾਂਜੀ-ਹਾਂਜੀ-ਹਾਂਜੀ।
ਤੇ ਮੈਂ ਸੋਚਦਾ ਪਿਆ ਮੈਂ ਕਿਹਾ ਚਲੋ ਪਾਜੀ ਹੋਨਾਂ ਨਾਲ ਗੱਲ ਕਰੀਏ ਤੇ ਆਪਾਂ ਹਾਂਜੀ
ਤੁਸੀਂ ਮੇਰੇ ਨਾਲ ਗੱਲ ਕੀਤੀ ਏ ਮੇਰਾ ਮਨ ਬੜਾ ਖੁਸ਼ ਹੋਇਆ ਤੁਸੀਂ ਜਗ੍ਹਾਧਰੀ ਆਓ।
ਹਾਂਜੀ।
ਤੁਹਾਡੇ ਐਥੇ ਮੋਸਟ ਵੈਲਕਮ ਏ।
ਹਾਂਜੀ-ਹਾਂਜੀ, ਜੀ-ਜੀ, ਜ਼ਰੂਰ-ਜ਼ਰੂਰ।
ਹੋਰ ਘਰ ਬਹੁਤ ਅੜ ਰਿਹਾ ਰਸਤਾ ਠੀਕ ਏ।
ਹਾਂਜੀ-ਹਾਂਜੀ ਘਰ ਤੁਸੀਂ ਸੁਣਾਓ ਘਰ ਆਪਣਾ ਬਾਹਰ ਘੱਰ- ਬਾਰ ਸਭ ਵਧੀਆ ਤੁਹਾਡਾ।
ਅੱਛਾ ਸਭ ਚੜ੍ਹਦੀਕਲਾ ਹਾਂਜੀ। ਫਿਰ ਤੁਸੀਂ ਆ ਹਾਂਜੀ ਫਿਰ ਤੁਸੀਂ ਜ੍ਹਗਾਧਰੀ ਤੁਸੀਂ ਆਣਾ ਫੇਿਰ
ਹਾਂਜੀ-ਹਾਂਜੀ ਜ਼ਰੂਰ ਆਵਾਂਗੇ ਪਾਜੀ।
ਜ਼ਰੂਰ ਆਵਾਂਗੇ ਕੋਈ ਨੀ ਟਾਈਮ ਕੱਢ ਕੇ ਆਵਾਂਗੇ
ਹਾਂਜੀ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਘ ਤੁਸੀਂ ਕੀ ਕਰਦੇ ਹੋ ਬਾਵਾ ਜਾ ਜ